ਹੈਲੋ
ਜੀ ਸਤਿ ਸ਼੍ਰੀ ਕਾਲ
ਸਤਿ ਸ਼੍ਰੀ ਕਾਲ ਭੈਨ ਜੀ, ਹੋਰ ਕਿੱਦਾਂ?
ਹਾਂਜੀ ਠੀਕ ਹੈ, ਤੁਸੀਂ ਸੁਨਾਓ
ਵਦੀਆ ਜੀ, ਤੁਸੀਂ ਦੱਸੋ ਆਪਣਾ
ਅਸੀਂ ਵੀ ਠੀਕ ਆਂ, ਹਾਂਜੀ-ਹਾਂਜੀ ਸਭ ਠੀਕ ਐ। ਹੋਰ ਕੀ ਬਨਦੈ?
ਬਸ ਬੈਠੇ ਸੀ, ਹਲੇ ਚਾਏ ਵਗ ਵਗੈਰਾ ਬਨਾ ਰਏ ਨੇ।
ਹਾਂਜੀ, ਸ਼ਾਮਾਂ ਨੂੰ ਚਾ ਪੀਂਦੇ ਓ?
ਹਾਂਜੀ-ਹਾਂਜੀ, ਮੀਂਹ ਪੈ ਰਿਆ ਨਾ, ਫਿਰ ਜੀਅ ਕਰਦਾ ਚਾ ਪੀਨ ਦਾ, ਮੌਸਮ ਵਦੀਆ ਜਾ ਹੋ ਗਿਆ ਇੱਥੇ
ਹਾਂਜੀ, ਸਾਡੇ ਤੇ ਇੱਥੇ ਮੀਂਹ ਨੀ ਪੈ ਰਿਆ, ਇੱਥੇ ਤੇ ਗਰਮੀ ਬੋਤ ਐ।
ਅੱਛਾ-ਜੀ, ਨਾ ਇੱਥੇ ਤਾਂ ਬਹੋਤ ਮੀਂ ਆ, ਨਾਲੇ ਰੁਕ ਈ ਨੀ ਰਿਆ, ਸਾਰ ਰਾਤ ਤੋਂ ਮੀਂ ਪਈ ਜਾ ਰਿਐ।
ਸਾਡੇ ਐਥੇ ਬਿਲਕੁਲ ਵੀ ਨੀ ਪੈ ਰਿਆ। ਸਿਰਫ ਓਹਨੂੰ ਕੈਂਦੇ ਨਾ ਘੁੰਮਾ ਜੇਆ ਲੱਗਾ ਐ
ਅੱਛਾ-ਜੀ
ਹਾਂਜੀ, ਬੋਤ ਜਾਦਾ ਗਰਮੀ ਹੋ ਗਈ ਐ।
ਨਾ, ਹੈਗੀ ਕਿੱਥੇ-ਕਿੱਥੇ ਪਾਸੇ ਨਾ ਬੋਹੋਤ ਜ਼ਾਦਾ ਗਰਮੀ ਹੈਗੀ ਏ, ਇੱਥੇ ਬੋਤ ਦਿੱਕਤ ਆ ਰੀ ਤੇ ਪਾਨੀ ਦੀ ਵੀ ਦਿੱਕਤ ਆ ਰੀ ਏ। ਪਾਨੀ ਨੀ ਮਿਲ ਰਿਆ ਕਿਸੀ ਕਿਸੀ ਨੂੰ, ਮਤਲਬ ਏਕ ਦਿਨ ਛੱਡ ਕੇ
ਹਾਂਜੀ, ਓ ਦਿੱਲੀ ਵਾਲਾ ਐ ਨਾ ਪ੍ਰੋਬਲਮ ਹਾਂਜੀ, ਓ ਪਾਨੀ ਵਾਲੀ ਓਦਰ ਐ, ਮੇਰੇ ਖਿਆਲ
ਨਾ-ਨਾ, ਦਿੱਲੀ ਪਾਸੇ ਵੀ ਸਾਰੇ ਪਾਸੇ ਹੈਗਾ। ਮਹਾਰਾਸ਼ਟਰ ਪਾਸੇ ਵੀ ਹੈਗਾ ਆ ਤਾਂ ਝੂਗੀਆਂ ਚ ਚੱਲ ਰਿਆ ਪਾਨੀ ਦੀ ਦਿੱਕਤ
ਮਲਬ ਕਿਤੇ ਗਰਮੀ ਜ਼ਾਦਾ ਏ, ਕਿਤੇ ਬਰਸਾਤ ਏ।
ਹਾਂਜੀ, ਐਦਾਂ ਨੀ ਕਿ ਆਪਨੇ ਸ਼ੋਰ ਇੰਡੀਆ ਚ ਜੀ ਐ ਮਤਲਬ ਆਪਨਾ ਜਿੱਦਾਂ ਬਾਹਰ ਵੀ ਦੇਖੋ ਤੁਸੀਂ ਯੂਰੋਪ ਚ ਅ ਅਮਰੀਕਾ ਓਥੇ ਵੀ ਇੰਨੀ ਗਰਮੀ ਹੋ
ਬੋਤ ਪੈ ਰਈ ਐ, ਮੈਂ ਵੇਖਿਆ ਸੀ ਅ ਯੂਰੋਪ ਦੇ ਵਿੱਚ ਓਹ ਜੇਹੜੇ ਲਾਈਟਸ ਹੁੰਦੀਆਂ ਨੇ ਟ੍ਰੈਫਿਕ ਲਾਈਟ, ਓਹ ਸਾਰੀਆਂ ਮਲਬ ਪਿਗਲ ਚੁੱਕੀਆਂ ਵਾਂ
ਹਾਂਜੀ
ਬੋਤ ਪੈ ਰੀ ਐ ਵੈਹੇ ਅਗਰ ਵੇਖੀਏ ਕਿਤੇ ਨਾ ਕਿਤੇ ਮਲਬ ਐਹ ਮੌਸਮ ਦੇ ਵਿੱਚ ਜੇਹੜਾ ਬਦਲਾਵ ਆਉਂਡੇਆ ਐ ਵੀ ਸਾਡੇ ਕਰਕੇ ਕੀ ਆ ਰਿਐ?
ਹਾਂਜੀ
ਕੇ ਵੀ ਅਹੀਂ ਮਲਬ ਰ ਆਪਾਂ ਦੇਖੋ ਅਹ ਪੇੜ ਵੀ ਕੱਟੀ ਜਾਨੇ ਆਂ
ਹਾਂਜੀ-ਹਾਂਜੀ।
ਪਲਾਸਟਿਕ ਵੀ ਆਪਾਂ ਕਿੰਨੀ ਜ਼ਾਦਾ ਯੂਜ਼ ਕਰਦੇ ਆਂ। ਹੋ ਐ ਇਹਦੇ ਇਹੋ ਹੀ ਸਰ ਹੈਨਾ ਅਹੀ ਈ ਜੇ ਆਪਾਂ ਖੁੱਦ ਚਾਹਵਾਂਗੇ ਤੇ ਫੇਰ ਹੀ ਹੋਨਾ ਨਾ ਨਈ ਤਾਂ ਇਹ ਗਰਮੀ ਬਹੁਤ ਜ਼ਾਦਾ ਵਧਨੀ ਆ ਬਰਸਾ ਤਾਤ ਕਿਤੇ ਏ
ਸਹੀ ਸਹੀ ਗੱਲ ਐ ਉਹੀ ਹੀਟ ਵਧਦੀ ਜਾ ਰਈ ਐ ਗਰਮੀ ਬੜੀ ਵਧੀ ਵਧੀ ਈ ਜਾ ਰਹੀ ਐ ਪੇਡ ਪੌਤੇ ਤੋੜਨ ਨਾਲ ਆ
ਬਹੁਤ ਜਾਦਾ ਹੋ ਰਿਹਾ ਇਹ ਅਗਰ ਤੇ ਏ ਇਦਾਂ ਹੀ ਗਰਮੀ ਪੈਂਦੀ ਰਹੀ ਨਾ ਤੇ ਜਿਹੜੇ ਉਹ ਗਲੇਸ਼ੀਅਰ ਨੇ ਨਾ ਉਹ ਪਿਘਲ ਜਾਨੇ ਨੇ ਤੇ
ਹਾਂਜੀ ਉਹੀ ਕਹਿ ਰਹੇ ਨਾ ਪ੍ਰਦੂਸ਼ਣ ਨਾਲ ਤਾਂ ਏਦਾਂ ਈ ਹੋ ਨਾ ਗਲੋਬਲ ਵਾਰਮਿੰਗ ਵਧ ਦੀ ਜਾ ਰਿਆ ਐ ਉ ਗਲੇਸ਼ੀਅਰ ਪਿਘਲਣਾ ਈ ਪਿਲ ਪਿਘਲਣਾ ਨਾਲੇ ਦੇਖੋ ਗਲੇਸ਼ੀਅਰ ਪਿਗਲੂਗਾ ਆ ਥੰਡ ਕਿੱਥੋਂ ਆਨੀ ਐ
ਠੰਡ ਉਹੀ ਨਾ ਗਲੇਸ਼ੀਅਰ ਅਗਰ ਪਿਘਲ ਗਿਆ ਤਾਂ ਪੂਰੀ ਧਰਤੀ ਤੇ ਹੋਆ ਆਨਾ ਨਾ ਅਸਰ
ਪਾਨੀ ਫਿਰ ਸਾਰਾ ਪਿਘਲ ਜਾਨਾ ਪਾਨੀ ਚ ਫਿਰ ਉਹ ਧੁੱਪ ਨਾਲ ਫਿਰ ਗਰਮੀ ਗਰਮੀ ਹੋ ਜਾਣੀ ਐ ਸਾਰੇ ਟਾਈਮ
ਹਾਂਜੀ ਈ
ਪਾਣੀ ਮੁਕ ਜਾਣਾ ਐ ਮੰਨਦੇ ਨੀ ਲੋਕ ਸੋਚਦੇ ਨੇ ਸਾਰੇ ਅ ਪਾਸੇ ਆ ਕਿੰਨੇ ਦੋ ਤਿੰਨ ਪਾ ਆ ਪਤੇਰੇ ਰਹੇ ਨੇ ਪੇੜ ਪੌਦੇ ਲਾਓ ਆਪਣਾ ਜੀਵਨ ਬਚਾਓ ਹਨਾ ਏਦਾਂ
ਏਹ ਸਿਰਫ ਕਹਿੰਦੇ ਨੇ ਕਰ ਦਾ ਕੋਈ ਵੀ ਨਈ ਐ
ਹਾਂਜੀ ਈ ਹਾਂਜੀ ਈ ਉਹ ਬਸ ਜਦੋਂ ਟਾਈਮ ਤੇ ਜਦੋ ਓ ਉਹ ਔਖਾ ਟਾਈਮ ਆਏਜਾ ਨਾ ਫਿਰ ਉਹਨਾਂ ਨੇ ਸਮਝਣਾ ਏ ਚੀਜ਼ਾਂ
ਹਾਂ ਹੁਣ ਵੀ ਤੇ ਔਖਾ ਈ ਐ ਸਮਝ ਨੀ ਏ ਕੋਈ ਸੋਚਦਾ ਕਿ ਜੇ ਆਪਾਂ ਇੱਕ ਦੇਆ ਵਾ ਕਰਨ ਆ ਤੇ ਆ ਜ ਮਲਬ ਕੋਈ ਕਰਨ ਨੀ ਡਿਆ ਤੇ ਅਸੀਂ ਕਿਉਂ ਕਰੀਏ ਏਦਾਂ ਏ
ਸਹੀ ਗੱਲ ਐ ਜਿੱਦਾਂ ਨੈਚੁਰਲ ਹਵਾ ਆ ਨੈਚੁਰਲ ਵਧੀਆ ਜਾ ਆ ਕਲਾਈਮੇਟ ਮੌਸਮ ਹੋਵੇ ਤੋ ਠੀਕ ਲੱਗਦਾ ਐ ਹੁਣ ਯੂਰੋਪ ਕੋਸ ਉੱਥੇ ਇੰਨੀ ਗਰਮੀ ਜਿਦਾਂ ਤੇਤੀ ਪੈਂਤੀ ਈ ਡਿਗਰੀ ਵੀ ਉਹਨਾ ਨੂੰ ਸਹਿਣ ਨੀ ਹੋ ਰਹੀ ਐ ਲੋਕ ਭੱਚੇ ਨੇ ਏਸੀ ਏਅਰ ਕੰਡੀਸ਼ਨਰ ਖਰੀਦਣ ਲਈ ਅਵਲੇਬਲ ਨਹੀਂ ਹੈਗੇ ਉੱਥੇ ਹੁਣ ਚਾਈਨਾ ਵਾਲੇ ਜੋ ਹੈਗੇ ਨੇ ਏ ਉਹ ਪ੍ਰੋਡਕਟ ਬਣਾ ਰਹੇ ਨੇ ਜਿਨਾ ਸੇਲ ਹੋਊਗਾ ਕਿਉਂਕਿ ਗਰਮੀ ਆ ਕੇ ਵਧੀ
ਵਧੀ ਜਾ ਰਹੀ ਐ ਏ ਸੀ ਵੀ ਕਿਤੇ ਨਾ ਕਿਤੇ ਤੇ ਕਾਰਨ ਹੈਗਾ ਨਾ
ਹਾਂਜੀ ਈ ਏ ਸੀ ਕਿੱਥੇ ਵਧੀਆ ਹੁੰਦੀ ਈ ਸਿਹਤ ਵਾਸਤੇ ਉਹ ਵੀ ਕੰਪਰੇਸ਼ਨ ਜਿਆਦਾ ਐ
ਇਹ ਹੋਰ ਸਗੋਂ ਓ ਮਲਬ ਜ਼ਿਆਦਾ ਬਿਗਾੜ ਸਿਹਤ ਨੂੰ ਹਾਂਜੀ ਹਾਂਜੀ ਈ ਹਾਂਜੀ ਤਾਡੇ ਲੱਗਾ ਆ ਏ ਸੀ ਈ
ਉਹ ਲੱਗੇ ਪਰ ਅਸੀਂ ਕਮ ਵਰਤਦੇ ਏ ਅਸੀਂ
ਅੱਛਾ ਸਾਡੇ ਵੀ ਲੱਗਾ ਐ ਏ ਸਾਡੇ ਤੇ ਬਰਸਾਦ ਨੂੰ ਹਾਂਜੀ ਭੈਣ ਜੀ ਬੜਾ ਔਖਾ ਹੁੰਦਾ ਮੈਂ ਫਿਰ ਹਾਂਜੀ ਇਹ ਬਹੁਤ ਜ਼ਿਆਦਾ ਪੈਣ ਡੀ ਨਾ ਪੰਤਾਲੀ ਤੋਂ ਵੱਧ ਹੋ ਗਿਆ ਟੈਂਪਰੇਚਰ
ਹਾਂਜੀ ਈ
ਤਾਡੇ ਇੱਥੇ ਕੋਈ ਹੋਇਆ ਡਿੱਗਾ ਡੁਗਾ ਟੈਂਪਰੇਚਰ ਜਾਂ ਆ ਓਨਾ ਈ ਆ
ਇੱਥੇ ਤਾ ਮੈ ਪੇਕੇ ਪਰਿਵਾਰ ਆਈ ਆ ਮਹਾਰਾਸ਼ਟਰ ਚ ਨਾ ਇੱਥੇ ਤਾਂ ਆ ਮੀਂਹ ਹੋ ਰਿਹਾ ਐ ਨਾਲੇ ਟਵੈਂਟੀ ਥ੍ਰੀ ਈ ਟਵੈਂਟੀ ਮਤਲਬ ਬਾਈ ਤੇਈ ਏਦਾ ਆ ਪਰੇਚਰ ਚੱਲੀ ਜਾ ਰਿਹਾ
ਵੈਹੇ ਜ਼ਿਆਦਾ ਮੀਂਹ ਵੀ ਨੀ ਚੰਗਾ ਆ
ਹਾਂਜੀ ਸਹੀ ਗੱਲ ਨਹੀ ਮ ਚ ਬਹੁਤ ਜਲਦੀ ਪਾਣੀ ਦਾ ਸਟੋਕ ਵਧ ਗਿਆ ਆਪਾਂ ਨੂੰ ਸਾਰਿਆਂ ਨੂੰ ਸ ਸਾਰੇ ਪਾਸੇ ਪਾਣੀ ਮਿਲੂਗਾ
ਇਹ ਤੇ ਹੈਗਾ ਪਰ ਸਾਡੇ ਇੱਥਰ ਜਦੋਂ ਵੀ ਜ਼ਿਆਦਾ ਮੀਂਹ ਪੈਂਦਾ ਨਾ ਤੇ ਹੜ ਹੀ ਆਂਦੇ ਨੇ
ਅੱਛਾ
ਹਾਂਜੀ ਏ ਪਿਛਲੀ ਵਾਰ ਵੀ ਏਦਾਂ ਹੀ ਹੋਇਆ ਸੀ
ਦਿੱਕਤ ਹੁੰਦੀ ਹੈ ਨਾ ਫਿਰ ਉਹ ਖੇਤੀ ਕਰਨਾ ਰ ਆਦੇ ਪਾਸੇ ਉਹ ਡੈਮ ਛੱਡਦੇ ਨੇ। ਪਾ ਤਰ ਬਹਾਨਾ ਹੁੰਦਾ
ਉਹ ਫੇਰ ਏ ਇੱਥੇ ਸਾਡੇ ਲਾਗੇ ਵੀ ਆਇਆ ਸੀ ਬਹੁ ਜ਼ਿਆਦਾ ਮਤਲ ਸਾਰਿਆਂ ਦਾ ਨੁਕਸਾਨ ਹੋਇਆ ਸੀ ਤਾਂ ਈ ਕਹਿੰਦੇ ਕੋਈ ਵੀ ਚੀਜ਼ ਜ਼ਿਆਦਾ ਮਲਬ ਹੱਰ ਤੋਂ ਵੱਧ ਹੋਣੀ ਨੀ ਚਾਹੀਦੀ ਪਿਛਲੇ ਸਾਲ ਪਿਆ ਸੀ ਪੰਜਾਬ ਚ ਹਾਂਜੀ ਹਜੇ ਤੱਕ ਏਕ ਵੀ ਮਲਬ ਉਹਨਾਂ ਦਾ ਉਹ ਉਸ ਤੋਂ ਉਭਰੇ ਨੀ ਹੈ ਤੇ ਫੇਰ ਤੋਂ ਅੱਗੇ ਕਹਿ ਰਹੇ ਨੇ ਕਿ ਛੱਡਣਾ ਏ
ਹਾਂਜੀ ਦੁਬਾਰਾ ਅਲਰਟ ਕਰ ਰਹੇ ਨੇ 'ਕਿਉਂਕਿ ਹਿਮਾਚਲ ਪਾਸੇ ਜੋ ਹੇਗਾ ਉੱਥੇ ਮੀ ਜ਼ਿਆਦਾ ਪੇ ਰਿਹਾ ਐ ਪਹਾੜ ਟੁੱਟ ਰਹੇ ਨੇ ਉੱਥੇ ਵੀ ਹਾਂਜੀ ਹਮ
ਤੇ ਲੋਕੀ ਫੇਰ ਆਪਣੀਆਂ ਤਿਆਰੀਆਂ ਕਰ ਰਹੇ ਨੇ ਨਾ
ਸਹੀ ਗੱਲ ਐ ਸਹੀ ਜਿੱਥੇ ਮੀਂਹ ਪੈਣਾ ਚਾਹੀਦਾ ਉੱਥੇ ਮੀਂਹ ਨੀ ਪੈ ਰਿਹਾ ਹਨਾਂ ਜੀ ਨਹੀਂ ਚਾਹੀਦਾ ਵਧੀਆ ਉੱਥੇ ਜਿਆਦਾ ਪਈ ਜਾ ਰਿਹਾ ਐ ਹਮ
ਹਾਂਜੀ
ਉਹਨੂੰ ਸਭ ਰੱਬ ਕੁਦਰਤ ਐ ਕੁਦਰਤ ਦਾ ਹੈਗਾ ਕਹਿਰ ਹੋਰ ਕਰ ਸਕਦੇ ਲੋਕ ਹੈਗੇ
ਇੱਕੋ ਚੀਜ਼ ਕਰ ਸਕਦੇ ਆਂ ਪਈ ਹੁਣ ਆਪਾਂ ਮਲਬ ਹੋਰ ਲਾਈਏ ਧਰੇਕਾ ਵਗੈਰਾ ਤੇ ਘੱਟ ਵਰਤੀਏ
ਹਾਂਜੀ ਸਹੀ ਗੱਲ ਐ ਇਹ ਕਿੱਥੇ ਹੋਣਾ ਹੁਣ ਦੇਖੋ ਕਿੰਨਾ ਕ ਪਲਾਸਟਿਕ ਬੰਦ ਕਰੋ ਕਿੱਥੇ ਮਤਲਬ ਅਹ ਚੈਕ ਹੋ ਰਹੀ ਸੀ
ਹਾਂਜ ਹਾਂ ਇਹ ਬੋਝ ਤਾਂ ਨੇ ਹਾਂਜੀ ਮੈਂ ਤੇ ਖੁਦ ਘਰਦਿਆਂ ਨੂੰ ਕੈਹਨੀ ਹਾਂ ਕਿ ਪਲਾਸਟਿਕ ਨਾਲ ਵਰਤਿਆ ਕਰੋ
ਹਾਂਜੀ ਸਹੀ ਗੱਲ ਐ ਪਲਾਸਟਿਕ ਕੀ ਘਰੇ ਵੀ ਪਲੇਟਾਂ, ਪਲੂਟਾਂ ਅਪਾਂ ਵਰਤਦੇ ਨੇ ਉ ਵੀ ਚੰਗੀ ਥੋੜ੍ਹੀ ਏ ਉ ਵੀ ਸੇਹਤ ਵਾਸਤੇ ਖ਼ਰਾਬੀ ਕਰਦੀ ਐ ਕੈਂਸਰ ਦਾ ਕਾਰਨ ਹੁੰਦਾ ਪਲਾਸਟਿਕ ਦੀ ਚੀਜ਼ਾਂ ਹਮ ਤਾਂਬੇ ਹੋ ਸਟੀਲ ਹੋ
ਅੋ ਵਧੀਆ ਹੁੰਦਾ ਐ ਦੂਸਰੇ ਐਲੂਮੀਨੀਅਮ ਦੇ ਵੀ ਵਧੀਆ ਨੀ ਹੁੰਦੇ
ਨਾ ਨਾ ਐਲੂਮੀਨੀਅਮ ਵਧੀਆ ਨੀ ਪਲਾਸਟਿਕ ਵਧੀਆ ਨੀ
ਹੋਰ ਦੱਸੋ
ਬਸ
ਤੇ ਬਰਸਾਤ ਹੋ ਰੀ ਫੇਰ ਬਣਾਇਆ ਕੁਝ ਚਾਹ ਦੇ ਨਾਲ ਪਕੌੜੇ ਵਗੈਰਾ ਹਾਂਜੀ ਏਵੀ ਗਲ ਹੈਗੀ ਏ ਵੀ ਗਲ ਹੈਗੀ ਜਦੋਂ ਸਾਡੇ ਇੱਥੇ ਪੇਂਡ ਸਾਡਾ ਤਾਂ ਜੀ ਕਰਦਾ ਕੀ ਪਕੌੜੇ ਕੱਢੀਏ ਹਾਂ ਹਾਂ ਉਹ ਮਿ ਠੀ ਪੂੜੀਆਂ ਵੀ ਨਿਕਲਣੀਆਂ ਹਾਂਜੀ
ਹੋ ਗੇਆ ਖੀਰ ਪੂੜੇ
ਤਿਉਹਾਰ ਵੀ ਆਉਂਦੇ, ਖੁਸ਼ੀਆਂ ਲੈ ਆਉਂਦੇ ਆ।
ਹਾਂਜੀ, ਧੀਆਂ ਦਾ ਵੀ ਤਾਂ ਪ੍ਰੋਗਰਾਮ ਚਾਲੂ ਹੋਜੂਗਾ ਵਧੀਆ।
ਹਾਂ ਐ ਵੀ ਗੱਲ ਹੈਗੀ ਆ।
ਹੂੰ।
ਹਾਂ, ਸਭ ਹੋਰ ਸਭ ਵਧੀਆ?
ਹਾਂਜੀ
ਹਾਂਜੀ ਵਧੀਆ ਚੜ੍ਹਦੀਕਲਾ ਤੁਸੀ ਦਸੋ ਆਪਣਾ? ਸਾਡਾ ਵੀ ਵਧੀਆ ਵਾ। ਬਸ ਮੈਂ ਤੇ ਏਹੋ ਸੋਚ ਰਹੀ ਕਿ ਗਰਮੀ ਤੋਂ ਵੱਧ ਵੱਧਦੀ ਨਾਲ ਬ ਬੱਤੀ ਵੀ ਸਾਡੀ ਜਾਈ ਜਾ ਰਹੀ ਏ।
ਅੱਛਾ।
ਅੱਛਾ, ਹਾਂਜੀ।
ਸਾਡੇ ਤਾਂ ਮ ਪੇਕੇ ਪਰਿਵਾਰ ਆਏ ਸੀੇ ਮਹਾਰਾਸ਼ਟਰ ਚ, ਉੱਥੇ ਤਾਂ ਮੀਂਹ ਏਨਾ ਏਨਾ ਚਲੋ ਬਾਹਰ ਲੈ ਕੇ ਜਾ ਸਕਦੇ, ਬੱਚੇ ਬੈਠੇ-ਬੈਠੇ ਅੰਦਰ ਬੋ ਬੋਰ ਹੋਈ ਜਾ ਰਹੇ ਨੇ ਖੇਡ ਮਤਲਬ ਖੇਡਣ ਨਾਲ, ਬਹੁਤ ਦਿੱਕਤ ਹੋ ਰਹੀ ਐ ਏਨਾਂ ਨੂੰ।
ਏਹੀ ਨਾ ਕਿ ਫੇਰ ਮੀਂਹ ਜਿਆਦਾ ਪਏ ਤਾਂ ਬੱਚੇ ਫੇਰ ਵੀ ਨਹੀਂ ਖੇਡ ਸਕਦੇ ਅਗਰ ਗਰਮੀ ਜ਼ਾਆਦਾ ਵਾ ਤੇ ਤਾਂ ਵੀ ਨੀਂ ਖੇਡ ਸਕਦੇ। ਨਹੀਂ ਖੇਡ ਸਕਦੇ ਸਈ ਗੱਲ ਆ, ਹਨਾ ਕਿਤੇ ਨਾ ਕਿਤੇ
ਹਾਂਜੀ, ਕੀ ਕਰੇ ਬੱਚਿਆਂ ਨੂੰ ਪਰੇਸ਼ਾਨ ਹੁੰਦੇ, ਮੇਰੀ ਹੁਣ ਗੁੜੀਆ ਜਿੱਦਾਂ ਪਰੇਸ਼ਾਨ ਏ ਹੁਣ ਅਸੀਂ
ਜਾਣਾ ਸਕੂਲ ਤਾਂ ਸਟਾਟ ਹੋਗੇ ਪੰਜਾਬ ਚ, ਹਾਂਜੀ ਹੋਗੇ ਅੱਜ ਤੋਂ ਹੋਗੇ ਹਾਂਜੀ।
ਮੇਰੇ ਬੱਚੇ ਦੀ ਪੜ੍ਹਾਈ ਖ਼ਰਾਬ ਹੋ ਜਾਏਗੀ ਦਸ ਦਿਨਾਂ ਦੀ।
ਏ ਵੀ ਗੱਲ ਹੈਗੀ ਐ ਨਾ, ਗਰਮੀ ਜ਼ਿਆਦਾ ਵਾ, ਬੱਚੇ ਵੀ ਛੋਟੇ-ਛੋਟੇ ਤੇ ਕਈ ਨਈਂ ਜਾ ਸਕਦੇ। ਹਨਾ, ਓ ਕਈ ਤਾਂ ਬੇਹੋਸ਼ ਵੀ ਹੋ ਜਾਂਦੇ ਆ। ਕਿੰਨੀ ਗਰਮੀ ਪੈ ਰਹੀ ਏ, ਹਾਂਜੀ।
ਹੂੰ।
ਹੂੰ, ਤੁਹਾਡੇ ਏਥੇ ਮਤਲਬ ਲੱਗ ਗਏ ਸਕੂਲ?
ਕਿੱਥੇ?
ਕਿੱਥੇ? ਜਿੱਥੇ ਤੁਸੀਂ ਰਹਿੰਦੇ ਓ? ਮੈਂ ਤਾਂ ਪੰਜਾਬ ਚ ਹੀ ਰਹਿਣੀ ਆ ਮੈਂ ਉਹੀ ਕਹਿਣੀ ਪਈ ਕਿਤਨੀ ਵਾਰ ਆਈ ਮੈਂ ਮਹਾਰਾਸ਼ਟਰ ਚ। ਅੱਛਾ ਪੰਜਾਬ ਉਥੇ ਤਾਂ ਚੱਲ ਪਏ ਨੇ ਅੱਜ ਸਕੂਲ, ਹਾਂਜੀ, ਅੱਜ ਮਹਾਰਾਸ਼ਟਰ ਚ ਚਲ ਜਾਂਦੇ ਨੇ ਸਕੂਲ। ਹਾਂਜੀ ਅੱਜ ਤੋਂ ਸ਼ੁਰੂ ਨੇ। ਹਾਂਜੀ। ਸਾਡੇ ਪਰ ਮਤਲੱਬ ਇੱਥੇ ਲਾਗੇ ਜਿਹੜੇ ਸਕੂਲ ਉਹ ਤੇ ਹਜੇ ਛੈ ਨੂੰ ਖੁੱਲਣੇ।
ਅੱਛਾ ਜੀ।
ਉਹਨਾਂ ਨੇ ਪਹਿਲਾਂ ਹੀ ਮਤਲਬ ਵਧਾ ਤੀਆ ਸੀ।
ਹਾਂ ਨਹੀਂ ਪਹਿਲਾਂ ਤਾਂ ਕਹਿ ਰਹੇ ਸੀ ਸਰਕਾਰੀ ਮਤਲਬ ਸਰਕਾਰ ਛੁੱਟੀ ਮਤਲਬ ਦੇ ਕੇ ਕਰਕੇ ਹੋਲੀਡੇ ਕਰੇਗੀ ਦੁਬਾਰੇ ਸਾਤ ਆਠ ਦਿਨ ਵਾਸਤੇ। ਹੁਣ ਕਹਿ ਰਹੇ ਨੇ ਉੱਥੇ ਪੰਜਾਬ ਚ ਥੋੜਾ ਮੌਸਮ ਚੇਂਜ ਹੋ ਰਿਹਾ ਅੱਜ ਤੋਂ ਹਨਾ, ਮੀਂਹ ਵਾਂਗੂ ਹੋ ਰਿਹਾ ਮੌਸਮ ਉੱਥੇ ਪੰਜਾਬ ਚ ਵੀ।
ਉਹਨਾਂ ਨੇ ਇਹ ਵੀ ਕਿਆ ਪਰ ਹਜੇ ਤੱਕ ਤਾਂ ਨੀ ਮੀਂਹ ਆਇਆ ਸ਼ਾਇਦ ਰਾਤ ਨੂੰ ਆਜੇ।
ਅੱਛਾ।
ਹਾਂ, ਲੋਕ ਰਹੇ ਕਿ ਨੈੱਟ ਚ ਦਿਖਾ ਰਹੇ ਨੇ, ਹਾਂਜੀ ਹਾਂਜੀ ਦਿ ਖਾ ਰਏ ਨੇ, ਹਾਂ। ਹੈਗਾ ਤੇ ਹੈ ਪਰ ਜੇ ਆਏਗਾ ਤੇ ਫੇਰ ਈ ਏ। ਨਈ ਤਾਂ ਹੋਰ ਗਰਮੀ ਵਧ ਜਾਣੀ। ਹੂੰ
ਹੋਊਗਾ।
ਹੈਲੋ। ਹੈਲੋ। ਹੈਲੋ। ਹੈਲੋ।
ਹਾਂਜੀ।
ਹਾਂਜੀ ਤੁਹਾਡੀ ਆਵਾਜ਼ ਨੀ ਆ ਰਈ ਸ਼ਾਇਦ ਨੈੱਟਵਰਕ ਦਾ ਇਸ਼ੂ ਹੋ ਰੇਐ। ਲਾਈਟ ਦਾ ਦਿੱਕਤ ਹੋ ਰਈ ਏ ਵਾਈ ਫਾਈ ਦੀ। ਚਲੋ ਠੀਕ ਏ ਭੈਨਜੀ ਫਿਰ ਕਰਦੇ ਆਂ ਆਪਾਂ ਨੈਟ ਫਿਰ ਦੇਖ ਕੇ ਫਿਰ ਬੱਸ ਕਰਦੇ ਆ, ਹਾਲੇ ਆਵਾਜ਼ ਈ ਨੀ ਆ ਰਈ ਹਾਂਜੀ ਸਸ ਸ੍ਰੀ ਕਾਲ ਜੀ ਓਕੇ ਜੀ।